ਹੈਲੋ
ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਠੀਕ ਹੋ
ਹਾਂਜੀ ਹਾਂਜੀ ਤੁਸੀਂ ਸੁਣਾਓ
ਬਾਜੀ ਕਿਰਪਾ ਜੀ ਕਿਰਪਾ ਚੱਲ ਰਿਹਾ ਹਾਂਜੀ ਸਿਹਤ ਬਹੁਤ ਵਧੀਆ ਵਧੀਆ ਜੀ
ਅੱਛਾ ਅੱਛਾ ਹੋਰ ਘਰ ਪਰਿਵਾਰ ਸਭ ਠੀਕ ਠਾਕ
ਸਭ ਕਿਰਪਾ ਠੀਕ ਚੱਲ ਰਿਹਾ ਜੀ
ਅੱਛਾ ਅੱਛਾ ਕਿਹੜੀ ਯਾਤਰਾ ਕਰਕੇ ਕਿਆ ਤੁਸੀਂ
ਅਸੀਂ ਨੰਦੇੜ ਗਏ ਸੀ ਨੰਦੇੜ ਹਜ਼ੂਰ ਸਾਹਿਬ
ਅੱਛਾ ਅੱਛਾ ਵਾਹ ਵਾ ਵਾਹ ਕਮਾਲ ਹੋਵੇ ਜੇ ਆਾਹ ਬ ਤੁਸ ਤਾਂ ਬਸ ਜੀ ਬ ਇਹੀਓ ਬਸ ਸਹੀ ਆਮ ਜਲ ਦੀ ਖੇਡ ਹੈ ਜਿੱਥੇ ਵਾਹਿਗੁਰੂ ਨੇ ਸੱਦਣਾ ਉੱਥੇ ਪਤਾ ਨੀ ਚੱਲਣਾ। ਹੋਰ ਜੀ ਉਓਧਰ ਫਿਰ ਕਿੱਧਰ ਹਜ਼ੂਰ ਸਾਹਿਬ ਦੇ ਯ
ਅਸੀਂ ਜੀ ਇਥੋਂ ਟ੍ਰਰੇਨ ਚੱਲਦੀ ਨਾ ਸਾਡੇ ਅੰਬਾਲੇ ਤੋਂ ਲੰਘਦੀ ਹਾਂਜੀ ਸੀਟ ਨੂੰ ਫੜੀਏ ਹਾਂਜੀ ਉਹ ਗਿਆਰਾਂ ਸਾਡੇ ਗਿਆਰਾਂ ਚੱਲਦੀ ਤੇ ਦਿੱਲੀ ਪਹੁੰਚ ਜਾਂਦੀ ਹੈ ਦਿੱਲੀ ਬੜਾ ਸਤਕਸਰਤ ਲੰਗਰ
ਅੱਛਾ ਵਾਹ ਵਾ ਵਾਹ ਕਮ ਲ ਵਾਹਿ ਜ ਵਾ
ਕੱੀ ਦਾ ਤੇ ਉਹਦੇ ਚ ਲੰਗਰ ਪਾਣੀ ਆ ਜਾਂਦਾ ਬਹੁਤ ਵਧੀਆ ਹੈ ਜੀ
ਅੱਛਾ ਜੀ ਵਾਹ ਬਾਈ
ਚੱਲ ਕੇ ਤੇ ਆਪਣਾ ਆਗਰਾ ਮਥੁਰਾ ਇਸ ਰੋਡ ਤੇ ਚੱਲਦੀ ਹਾਂਜੀ ਅੱਗੇ ਗੁਰਦੁਆ ਗਵਾਲੀਅਰ ਵੀ ਆ ਜਾਂਦਾ ਵਿੱਚ ਹਾਂਜੀ
ਅੱਛਾ ਅੱਛਾ ਅੱ ਅੱਛਾ ਤੇ ਗਵਾਲੀਅਰ ਦਾ ਉੱਥੇ ਕੀ ਗੁਰ ਤੋਂ ਬਾਅਦ ਹੈ
ਨਹੀਂ ਗੁਰਦੁਆਰੇ ਹਾਂਜੀ ਗੁਰਦੁਆਰਾ ਮਹਾਰਾਜ ਦਾ ਉੱਥੇ ਜਿਹੜਾ ਆਪਣਾ ਛੇਵੇਂ ਪਾਤਸ਼ਾਹ ਦਾ ਬੰਦੀ ਛੋੜ
ਅੱਛਾ ਅੱਛਾ ਅੱਛਾ
ਬਵੰਜਾ ਜਿਹੜੇ ਰਾਜੇ ਸਨ ਉਹਨਾਂ ਨੂੰ ਛੁਵਾਆ ਸੀ ਬਹੁਤ ਸੋਹਣਾ ਸਥਾਨ ਬਣਿਆ ਦਾ ਉੱਥੇ
ਅਾਂਛਾ ਅੱ ਹ ਅੱਛਾ
ਦਰਸ਼ਨ ਨਹੀਂੀ ਕੀਤੇ ਕਦੇ
ਨਾ ਨਾ ਗਏ ਨਹੀਂੀ ਅਸੀਂ ਉੱਧਰਲੇ ਪਾਸੇ ਦੇ
ਆਪਾਂ ਕੀਤੇ ਨੇ ਦਰਸ਼ਨ ਉੱਥੇ ਬਹੁਤ ਸੋਹਣਾ ਸਥਾਨ ਹੈ ਉਹ ਇੱਕ ਅੱਜ ਵੀ ਉਹ ਕਿ੍ਹਾ ਹੈਗਾ
ਅੱਛਾ ਤੇ ਉੱਥੇ ਕੀ ਉਹ ਇੱਧਰ ਰੁਕ ਜਾਂਦੀ ਫਿਰ ਟ੍ਰਰੇਨ
ਨਹੀਂ ਟ੍ਰੇਨ ਤੇ ਉਹ ਟ ਟਿਕਟ ਕਰਾ ਕੇ ਉਤਰਨਾ ਪੈਂਦਾ ਫਿਰ ਨਾ ਉੱਥੇ ਗੁਰਦੁਆਰਾ ਦੂਰ ਹੈ ਨਾ ਸਟੇਸ਼ਨ ਥੋੜਾ ਜਿਹਾ
ਅੱਛਾ ਤੇ ਫੇਰ ਉਹ ਕਿਸ ਤਰ੍ਹਾਂ ਫਿਰ ਵਾਪਸੀ ਤੇ ਆਏ ਬੰਦਾ।
ਵਾਪਸੀ ਤੇ ਜਾਂ ਪਹਿਲੇ ਦਰਸ਼ਨ ਕਰਦੇ ਜਾਓ ਗਵਾਲੀਅਰ ਨਹੀਂ ਤਾਂ ਵਾਪਸੀ ਫੇਰ ਗਵਾਲੀਅਰ ਆ ਜਾਓ ਆਪਣਾ ਹਜ਼ੂਰ ਸਾਹਿਬ ਤੋਂ ਹਾਂਜੀ
ਤੇ ਫੇਰ ਉੱਥੇ ਰਹਿਣ ਦੀ ਬੰਦੋਬਸਤ ਹੋ ਜਾਂਦਾ ਜੇ ਅਗਰ ਨਹੀਂ ਕੋਈ ਲੇਟ ਦੇਰ ਸਵੇਰ ਹੋ ਜਾਏ ਤਾਂ ਬੰਦਾ ਚਲੋ।
ਹਾਂਜੀ- ਹਾਂਜੀ ਬਹੁਤ ਸੋਹਣਾ ਬਣਿਆ ਸਥਾਨ ਮੈਂ ਦਰਸ਼ਨ ਕੀਤੇ ਨੇ ਉਹ ਕਿਲ੍ਹੇ ਦੇ ਜਿੱਥੇ ਬਵੰਜਾ ਰਾਜਿਆਂ ਨੂੰ ਬਣਿਆ ਦਾ ਸੀ।
ਵਾਹਿਗੁਰੂ ਅੱਛਾ ਕਮਾਲ ਲਓ।
ਥੰਬੇ ਹੈਗੇ ਨੇ।
ਅੱ
ਹਰ ਥੰਬੇ ਨਾਲ ਇੱਕ ਰਾਜਾ ਬਣਿਆ ਹੁੰਦਾ ਸੀ। ਬੜੇ ਵੱਡੇ ਰਾਜੇ ਸਨ ਉਹ ਜਿਹਨਾਂ ਜਹਾਂਗੀਰ ਨੇ ਕਿਲ੍ਹੇ 'ਚ ਕੈਦ ਕੀਤਾ ਹੋਇਆ ਸੀ।
ਕਮਾਲ ਹੋਵੇਗਾ ਅ
ਕਿਉਂਕਿ ਪੁਰਾਤਨ ਉਹ ਮੁਗਲ ਰਾਜੇ ਸਨ ਨਾ ਉਹਨਾਂ ਦਾ ਹੈ ਸੀ ਕਿ ਆਪਣਾ ਆਪਣੀ ਜਾਂ ਲੜਕੀ ਦੇ ਦਿਓ। ਨਹੀਂ ਤੂੰ ਫਿਰ ਕਹਿ ਦੇ 'ਚ ਆ ਜਾਓ ਇਹ ਅਣਖੀ ਰਾਜੇ ਸਨ ਰਾਜਪੂਤ ਕਹਿੰਦੇ ਆਪਾਂ ਨੀ ਦੇਣੀ ਆਪਣੀ ਲੜਕੀ
ਅੱਛਾ, ਅੱਛਾ
ਹਾਂ ਫੇਰ ਉਹਨਾਂ ਨੂੰ ਕੈਦ ਕੀਤਾ ਹੋਇਆ ਸੀ, ਉਹ ਫੇਰ ਛੇਵੇਂ ਪਾਤਸ਼ਾਹ ਤੋਂ ਆ ਆਏ ਮਹਾਰਾਜ। ਗਵਾਲੀਅਰ ਦੇ ਕਿਲ੍ਹੇ ਵਿੱਚ ਰਹੇ। ਬੜੀ ਮਾੜੀ ਹਾਲਤ ਸੀ ਉਹਨਾਂ ਦੀ
ਅੱਛਾ
ਵਿਚਾਰੇ ਰੋਣ ਲੱਗ ਗਏ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਮਹਾਰਾਜ ਸਾਨੂੰ ਬਚਾਲੋ ਹੈ ਤੇ ਮਾਰ ਦੇਣਗੇ ਸਾਨੂੰ। ਮਹਾਰਾਜ ਨੇ ਫੇਰ ਉੱਥੇ ਲੰਗਰ 'ਚ ਚਲਾਏ ਦੇਗਾਾਂ ਬਣਵਾਈਆਂ। ਬੜੇ ਹਾਂ। ਜੀ ਹਾਂਜੀ ਬੜੇ ਕਮਜ਼ੋਰ ਸਨ ਫਿਰ ਥੋੜੇ ਤਗੜੇ ਹੋਏ।
ਅੱਛਾ
ਪਰ ਮਹਾਰਾਜ ਆਪ ਉੱਥੇ ਪ੍ਰ ਜਾਦਾ ਨਹੀਂ ਛਕਦੇ ਸਨ
ਅੱਛਾ ਉਹ ਕਿ
ਮਹਾਰਾਜ ਦੇ ਨਾਲ ਭਾਈ ਜੇਠਾ ਜੀ ਭਾਈ ਪੁਰਾਣਾ ਜੀ ਭਾਈ ਲੰਗਾ ਜੀ ਹਉਂਦੇ ਸਨ ਉਹਨਾਂ ਨੇ ਵੇਖਿਆ ਮਹਾਰਾਜ ਨੂੰ ਚਾਰ ਦਿਨ ਹੋ ਗ ਪ੍ਰਸ਼ਾਦਾ ਨਹੀਂ ਛਕਿਆ
ਅੱਛਾ-
ਤੇ ਪੁੱਛਦੇ ਨੇ ਮਹਾਰਾਜ ਕੀ ਗੱਲ ਕਹਿੰਦੇ ਬਈ ਆਪਾਂ ਇਹ ਟੈਕਸ ਦੇ ਪੈਸੇਾ ਪਛਾਦਾ ਨੀ ਸਕਣਾ ਹੈ ਗ਼ਰੀਬਾਂ ਦਾ ਖੂਨ ਚੂਸ ਕੇ- ਕੱਠ‌ ਕੱਠਾ ਕੀਤਾ ਹੋਇਆ ਟੈਕੇ- ਪਰ ਅਪਾ ਐ ਨਹੀਂ ਖਾਣਾ-
ਅੱਛਾ-
ਕਹਿਣ ਲੱਗੇ ਮਹਾਰਾਜ ਆਗਿਆ ਦੋ ਮੈਂ ਬਾਹਰੋਂ ਲੈ ਆਦਾ ਕੰਮ ਕਰਕੇ- ਕਹਿੰਦੇ ਹਾਂ ਫਿਰ ਭਾਈ ਜੇਠਾ ਜੀ ਰਾਤ- ਨੂੰ ਜਾਂਦੇ ਸਨ ਭਾਈ ਜੇਠਾ ਜੀ ਭਾਈ ਪੁਰਾਣਾ ਜੀ ਕੋਲ ਠਠਿਆਰ ਸੀ ਏ- ਰਾਤ ਨੂੰ ਉਦੇ ਘਰ ਜਾ ਕੇ ਉਹਦਾ- ਕੰਮ ਕਰਨਾ ਠਠਿਆਰਾਂ ਕੰਮ ਭਾਂਡੇ ਬਣਾਉਣੇ ਉਹਦੇ-
ਵਾਹਿਗੁਰੂ ਵਾਹਿਗੁਰੂ ਅੱਛਾ-
ਹਾਂ ਫੇਰ ਉੱਥੋਂ ਉਹਨੂੰ ਦੋ- ਰੁਪੀਏ ਮਿਲਦੇ ਸਨ-
ਅੱਛਾ-
ਸਾਰੀ ਰਾਤ ਕੰਮ ਕਰਨਾ ਫਿਰ ਦੋ ਰੁਪਏ ਦਾ ਰਾਸ਼ਨ ਲਿਆਣਾ- ਫੇਰ ਉਹਦੇ ਨਾਲ ਫੇਰ ਮਹਾਰਾਜ ਨੂੰ- ਪ੍ਰਸ਼ਾਦਾ ਬਣਾ ਕੇ ਛਕਾਉਣਾ ਇਹਨਾਂ ਨੇ ਭਾਈ ਜੇਠਾ ਜੀ ਭਾਈ ਪੁਰਾਣਾ ਜੀ-
ਵਾਹਿਗੁਰੂ ਕਮਾਲ ਐ
ਕਿੰਨਾ ਸਮਾਂ ਰਹੇ- ਫਿਰ ਜਾਗੀਰ ਕਹਿੰਦਾ ਮਹਾਰਾਜ - ਕਿਲ੍ਹੇ ਤੋਂ ਬਾਹਰ ਆ ਜਾਓ ਮਹਾਰਾਜ ਕਹਿੰਦੇ ਨੇ ਅਸੀਂ ਆਉਣਾ ਨੀ ਕੱਲਿਆ-
ਹਮ-
ਬਵੰਜਾ ਰਾਜਿਆਂ ਨੂੰ ਨਾਲ ਲੈ ਕੇ ਜਾਣਾ-
ਅੱਛਾ-
ਜਹਾਂਗੀਰ ਬੜਾ ਸਿਆ- ਕਹਿੰਦੇ ਬੜੇ ਔਖੇ ਫੜ੍ਹੇ ਨੇ ਜੇ ਸਾਰੇ ਛੱਡ ਦਿ- ਤੇ-
ਹਮ-
ਫੇਰ ਔਖਾ ਹੋਏਗਾ ਉਹ ਸਿਆਣਾ ਸੀ ਕਹਿਣ ਲੱਗਾ ਜਿਹੜਾ ਮਹਾਰਾਜ ਤੁਹਾਡਾ ਪੱਲਾ ਫੜ ਕੇ ਆ ਜਾਏਗਾ ਉਹਨੂੰ ਕੱਢ ਦਿਆਂਗੇ ਉਹਨੂੰ ਪਤਾ ਸੀ ਰਾਜਪੂਤ ਰਾਜੇ-
ਅੱਛਾ- ਅੱ ਅੱਛਾ-
ਪਰ ਮਹਾਰਾਜ ਨੇ ਫੇਰ- ਬਵੰਜਾ ਕਲੀਆਂ ਆਲ਼ਾ ਇੱਕ ਛੋਲਾ ਬਣਵਾਇਆ ਬੜਾ ਸੋਹਣਾ-
ਵਾਹਿਗੁਰੂ ਵਾਹਿਗੁਰੂ ਕਮਾਲ ਹੋਵੇ ਅੱਾ
ਸਿਰਫ ਬ ਵਧ ਰਾਜ ਰਾਜਾ ਨੇ ਇੱਕ ਇਕੱਲੀ ਫੜੀ ਮਹਾਰਾਜ ਤੇ ਮਹਾਰਾਜ ਫਿਰ ਬਾਹਰ ਆਏ
ਉਹ ਹੈ ਹਾਂ ਇਸ ਤਰ੍ਹਾਂ ਲੱਗਦਾ ਦਾ ਜਿਵੇਂ ਅੱਖਾਂ ਦੇ ਸਾਹਮਣੇ ਸਾਰਾ ਕੋ ਤੇ ਘ ਰਿਹਾ
ਹਾਂਜੀ ਹਾਂਜੀ ਫੇਰ ਮਹਾਰਾਜ ਬਵੰਜਾ ਰਾਜਿਆਂ ਨਾਲ ਲੈ ਕੇ ਫੇਿਰ ਦਰਬਾਰ ਸਾਹਿਬ ਪਹੁੰਚੇ ਦੀਵਾਲੀ ਵਾਲੇ ਦਿਨ
ਅੱਛਾ ਕਮਾਲ ਹੋ ਗਈ ਵਾਹ ਬਾਈ ਵਾਹ ਕਮਾਲ ਹੋ ਗਈ
ਫੇਿਰ ਉੱਥੇ ਦੀਪਕ ਜਗਾਏ ਗਏ ਦੇਸੀ ਘਿਓ ਦੇ
ਅੱਛਾ ਜੀ ਅੱਛਾ ਤਾਂ ਇਹ ਸਾਡੇ ਇੱਧਰ
ਸਾਡੇ ਇੱਥੇ ਦੀਵਾਲੀ ਮਨਾਈ ਜਾਂਦੀ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਉਵੇਂ ਤੇ ਰਾਮ ਜੀ ਵੀ ਆਏ ਸਨ ਨਾ ਤ੍ਰੇਤੇ ਦੇ ਅਵਤਾਰ ਰਾਮ ਜੀ ਉਹ ਵੀ ਆਪਣਾ ਬਨਵਾਸ ਕੱਟ ਕੇ ਆਏ ਸਨ
ਉਹ ਵੀ ਅੱਛਾ ਉਹ ਵੀ ਵਾਲੀ ਕੋਲ ਹੀ ਆਏ ਸੀ
ਦੀਵਾਲੀ ਵਾਲੇ ਦਿਨ ਹੀ ਆਏ ਸਨ ਹਾਂ ਉਹ ਵੀ ਦੀਵਾਲੀ ਦਿਨ ਆਏ ਸੀ ਤੇ ਮਹਾਰਾਜ ਛੇਵੇਂ ਪਾਦ ਸ਼ ਬੰਦੀ ਛੋੜ ਦਿਵਸ ਤਾਂ ਬੰਦੀ ਛੋੜ ਦਿਵਸ ਕਿਹਾ ਜਾਂਦਾ ਹੈ ਮਹਾਰਾਜ ਨੇ ਬੰਦ ਖੁਲਾਸੀ ਕੀਤੀ ਬਵੰਜਾ ਰਾਜਿਆਂ ਦੀ
ਰਾਜੇ ਦੇ ਕਮਾਲ
ਹਾਂ ਕੀ ਗੱਲ ਹੈ
ਅੱਛਾ ਫੇਰ ਉਸ ਤੋਂ ਅੱਗੇ ਗੁਰਦੁਆਰੇ ਹੋਰ ਵੀ ਜਗ੍ਹਾ ਹੈਗੀ ਹੈ
ਹਾਂਜੀ ਗਵਾਲੀਅਰ ਤੋਂ ਫਿਰ ਅੱਗੇ ਇੱਕ ਹੋਰ ਸਥਾਨ ਆਉਂਦਾ ਹੈ
ਅੱਛਾ ਉੱਥੇ ਵੀ ਕੀ ਰਿਹਾ ਉੱਧਰ ਵੀ ਨਹੀਂੀ ਅਸੀ ਕਦੇ ਗਏ ਅੱਛਾ ਦੇਖਿਆ ਨਹੀਂ
ਨਹੀਂ ਅਸੀਂ ਦਰਸ਼ਨ ਨੀ ਕੀਤੇ ਸਿੱਧਾ ਹਜ਼ੂਰ ਸਾਹਿਬ ਚਲੇ ਗਏ ਜੀ।
ਅੱਛਾ -ਅੱਛਾ -ਅੱਛਾ -ਅੱਛਾ ਗਵਾਲੀਅਰ
ਗੀਆਂ ਦੀਆਂ ਉਹਨਾਂ ਦੀਆਂ
ਅੱਛਾ, ਤੇ ਉਹ ਕੋਈ ਸ਼ਹਿਰ ਗਵਾਲੀਅਰ
ਗਵਾਲੀਅਰ ਬੜਾ ਵੱਡਾ ਸ਼ਹਿਰ ਹੈਗਾ ਜੀ।
ਅੱਛਾ -ਅੱਛਾ, ਅੱਛਾ, ਅੱਛਾ ਗਵਾਲੀਅਰ ਸ਼ਹਿਰ ਏ। ਉਧਰ ਕੋਈ ਸਰਦਾਰ ਹੇਨ ਕਿ ਸਾਰੇ ਕੋਈ ਹੋਰ ਭਾਸ਼ਾ
ਨਾ ਜੀ ਨਾ ਹੈਗੇ ਨੇ, ਆਪਣੇ ਬੜੇ ਸਿੱਖ ਵੀ ਹੈਗੇ ਨੇ ਹਰ ਧਰਮ ਦੇ ਬੰਦੇ ਹੈਗੇ ਨੇ
ਅੱਛਾ -ਅੱਛਾ ਉੱਥੇ ਵੀ ਅੱਛਾ ਜਿਵੇਂ ਸਾਡੇ ਸ਼ਹਿਰਾਂ ਅੱਛਾ ਅੱਛਾ
ਹਾਂਜੀ ਫਿਰ ਹਜ਼ੂੂਰ ਸਾਹਿਬ। ਬੜਾ ਆਨੰਦ ਏ ਜੀ ਉੱਥੇ ਹਾਂਜੀ, ਫੇਿਰ ਉੱਥੇ ਗੁਰਦੁਆਰੇ ਕਮਰਾ ਲੈ ਲਿਆ ਜੀ ਅਸੀ
ਅੱਛਾ, ਫੇਰ ਰਾਤ ਰਹੇ ਉੱਧਰ
ਹਾਂਜੀ- ਹਾਂਜੀ
ਅੱਛਾ -ਅੱਛਾ
ਹਾਜੀ ਉਥੇ ਹਾਂ ਰਾਤ ਰਹੇ, ਹ ਫਿਰ ਲੋਕਲ ਗੁਰਦੁਆਰਿਆਂ ਦਰਸ਼ਨ ਕੀਤੇ, ਫਿਰ ਨਾਨਕ ਚੀਰਾ ਸਾਹਿਬ ਦੇ ਦਰਸ਼ਨ ਕੀਤੇ।
ਅੱਛਾ ਜੀ ਅੱਛਾ ਜੀ ਉੱਧਰ ਕੋਲ ਕੋਲ ਹੀ ਹੋਣਾ ਨਾ ਸਭ ਬਾਰ
ਹਾਂਜੀ ਲੋਕਲ ਗੁਰਦੁਆਰੇ ਨੇੜੇ ਨੇ, ਇੱਕ ਨਾਨਕ ਚੀਰਾ ਸਾਹਿਬ ਕਾਫ਼ੀ ਦੂਰ ਇੱਕ ਸੌ ਸੱਠ ਕਿਲੋਮੀਟਰ ਨੇ
ਅੱਛਾ ਉਹ ਉੱਥੇ ਫੇਰ ਕਿਸ ਤਰ੍ਹਾਂ ਜਾਂਣਦੇ ਨੇ
ਚਲੇ ਜਾਂਦੀਂ, ਸੰਗਤ ਹਾਂਜੀ- ਹਾਂਜੀ ਕਰਾਇਆ ਦੋ ਦੋ ਢਾਈ ਸੌ ਰੁਪਏ ਲੈਂਦੇ ਨੇ। ਪਰ ਬੰਦਾ, ਉਹ ਵੀ ਅਸਥਾਨ ਗੁਰੂ ਨਾਨਕ ਸਾਹਿਬ ਜੀ ਦਾ। ਮਹਾਰਾਜ, ਉੱਥੇ ਗੁਰੂ ਨਾਨਕ ਸਾਹਿਬ ਗਏ ਨਾ ਜਦੋਂ ਸਿੱਧ ਜੋਗੀ ਬੈਠੇ ਸਨ, ਸਿੱਧਾ ਨੂੰ ਪਤਾ ਸੀ, ਗੁਰੂ ਨਾਨਕ ਸਾਹਿਬ ਬੜੀ ਕਿਰਪਾ ਭੈ ਉਹ ਕਹਿੰਦੇ ਸਨ ਕਿ ਮਹਾਰਾਜ ਹਰ ਕਹਿੰਦੇ ਨੇ ਕਿ ਵੰਡ ਕੇ ਖਾਓ।
ਅੱਛਾ ਵਾਹਿਗੁਰ ਤੇ ਹੂੰ,
ਦਾ ਨੇ ਫੇਰ ਇੱਕ ਤਿਲ ਲਿਆਂਦਾ।
ਅੱਛਾ-ਅੱਛਾ-ਅੱਛਾ-ਇੱਕ ਦਿਨ,
ਹਾਂਜੀ ਇੱਕ ਤਿਲ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਨਾ ਵੰਡ ਕੇ ਛਕੋ। ਕਹਿੰਦੇ ਹਨ ਕਿਵੇਂ ਵੰਡੋਗੇ ਤਿਲ ਨੂੰ ਹਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ। ਕੋਈ ਨੀ ਆਈ ਵੰਡ ਦਿਆਂਗੇ ਮਹਾਰਾਜ ਨੇ ਇੱਕ ਦੋਹਰਾ ਮੰਗਇਆ ਦੋਹਰੀ ਸੋਟਾ।
ਅੱਛਾ ਕਮਾਲ ਏ। ਅੱਛਾ,
ਪਾ ਕੇ ਭਾਈ ਮਰਦਾਨਾ ਜੀ ਨੀ ਕਹਿੰਦੇ ਬਾਈ ਰਗੜ ਇਹਨੂੰ। ਭਾਈ ਮਰਦਾਨਾ ਜੀ ਨੇ ਰਗੜਿਆ ਇੱਕ ਬਾਲਟਾ ਪਾਣੀ ਦਾ ਮੰਗਵਾ ਕੇ ਵਿੱਚ ਪਾਤਾ ਔ ਸਾਰਾ।
ਵਾਹਿਗੁਰੂ ਸਤਨਾ
ਦਾਂ ਨੂੰ ਇੱਕ-ਇੱਕ ਬਾ ਛਕਾਇਆ ਸਿੱਧ ਤੇ ਤ੍ਰਿਪਤ ਹੋ ਗਏ ਕਹਿੰਦੇ ਮਹਾਰਾਜ ਛੱਤੀ ਪ੍ਰਕਾਰ ਦੇ
ਹਾਂ, ਅੱਛਾ ਵਾਹਿਗੁਰੂ, ਵਾਹਿਗੁਰੂ ਕਮਾਲ ਈ ਐ।
ਜਿੰਦਾ ਸ਼ੰਕਾ ਸੀ ਮਹਾਰਾਜ ਨੇ ਦੂਰ ਕੀਤਾ।
ਹਾਂ।
ਤੇ ਫਿਰ ਸਿੱਧ ਕਹਿਣ ਲੱਗੇ ਮਹਾਰਾਜ ਕਿਰ ਪਾ ਕਰੋ, ਇਥੇ ਪਾਣੀ ਹੈਗਾ ਕੁਹਾ ਤੇ ਪਾਣੀ ਨੀ ਲੱਭਣਾ। ਤੇ ਕਿਰਪਾ ਕਰੋ ਮਹਾਰਾਜ ਇਥੇ ਪਾਣੀ ਦਾ ਝਰਨਾ ਕੱਢੋ ਕੋਈ ਮਹਾਰਾਜ ਕਹਿੰਦੇ ਕੋਈ ਗੱਲ ਨੀ, ਮਹਾਰਾਜ ਪੱਥਰ ਹਟਾਇਆ ਤੇ ਉੱਥੋਂ ਪਾਣੀ ਦਾ ਝਰਨਾ ਟੁੱਟ ਗਿਆ।
ਵਾਹਿਗੁਰੂ, ਵਾਹਿਗੁਰੂ ਕਮਾਲ ਹੋ ਗਈ ਏ।
ਉਹ ਪਾਣੀ ਅੱਜ ਤੱਕ ਚੱਲ ਰਿਹਾ ਇੰਨਾ ਮਿੱਠਾ ਪਾਣੀ ਉੱਥ ਦਾ ਹ
ਵਾਹਿਗੁਰੂ ਕਮਾਲ ਹੋ ਗਈ, ਕਮਾਲ ਹੋ ਗਈ ਬਹੁਤ ਵੀ, ਬਹੁਤ ਵਧੀਆ ਮੈਂ ਕਹਿੰਦੀ ਆ ਇਨਾ
ਹੂੰ, ਇੱਥੋਂ ਤਾਂ ਪਾਣੀ ਇੰਨਾ ਵਧੀਆ ਸ ਸਾਰੀ ਸਾਰਾ ਸ਼ਹਿਰ ਉੱਥੋਂ ਪਾਣੀ ਭਰਦਾ ਨਾਨ ਚੀਰੇ ਤੋਂ।
ਅੱਛਾ ਤੇ ਉਹ ਸ਼ਹਿਰ ਚ ਪਾਣੀ ਨੀ ਹੈ। ਸ਼ਹਿਰ ਇਚ
ਪਾਣੀ ਹੈ ਪਰ ਖਰ ਪਾਣੀ ਪੀਣ ਆਲਾ ਨਹੀਂ ਹੈ। ਠਾਰਵਾਣੀ ਹੈ
ਪੂਰੇ ਸ਼ਹਿਰ ਚ ਅੱਛਾ ਅੱਛਾ ਬੜੀ ਵਧੀਆ ਮੰਨ ਤਾਂ ਇੰਨਾ ਵਧੀਆ ਲੱਗ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਮੈਂ ਫੇਰ ਕਰਾਂਗੀ ਤੁਹਾਨੂੰ ਠੀਕ ਮੈਨੂੰ ਥੋੜਾ ਜਿਹਾ ਕੰਮ ਚੇਤੇ ਆ ਗਿਆ ਠੀਕ ਠੀਕ ਹੈ ਜੀ ਠੀਕ ਜ ਇਹ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ